ਹੈਲੋ ਹਾਂ
ਕਾਲ ਜੀ
ਕੀ ਹਾਲ ਚਾਲ
ਠੀਕ ਤੁਸੀਂ ਸੁਣਾਓ
ਮੈਂ ਵੀ ਵਧੀਆ ਹੋਰ ਘਰ ਤੁਆਦੇ ਸਭ ਠੀਕ
ਹਾਂ ਠੀਕ ਸਭ ਠੀਕ ਹੈ ਤੁਹਾਡੀ ਆਵਾਜ਼ ਬੜੀ ਪਿਆਰੀ ਲੱਗਦੀ ਪਈ ਹੈ ਅੱਜ
ਉਹ ਮੇਰਾ ਤੇ ਗਲਾ ਖ਼ਰਾਬ ਹੋਇਆ ਦਾ ਅੱਜ ਘਰ ਨਾ ਸਾਡੇ ਕੰਮ ਚੱਲਦਾ ਪਿਆ ਘਰ ਠੀਕ ਹੋ ਰਿਹਾ ਸਾਡਾ ਤੇ ਧੂਲ ਮਿੱਟੀ ਦੇ ਕਾਰਨ ਹਾਂਜੀ ਤੇ ਧੂਲ ਮਿੱਟੀ ਕਾਰਨ ਨਾ ਮੇਨੂੰ ਜ਼ੁਕਾਮ ਖਾਂਸੀ ਹੋ ਗਿਆ ਮੈਨੂੰ
ਅੱਛਾ ਅੱਛਾ।
ਉਹ ਫਿਰ ਹੋ ਹੀ ਜਾਂਦਾ ਹੈ ਹਾਂ ਉਹ ਫਿਰ ਮਿੱਟੀ ਤੋਂ ਹੋ ਹੀ ਜਾਂਦਾ ਫਿਰ ਪੂਰੇ ਘਰ ਹੀ ਚ ਮਿੱਟੀ ਮਿੱਟੀ ਆਉਂਦੀ ਫਿਰ ਚੱਪਲਾਂ ਨਾਲ ਹੀ ਆ ਜਾਂਦੀ ਹੈ ਬਹੁਤ
ਹਾਂ ਚੱਪਲਾਂ ਨਾਲ ਵੀ ਹਵਾ ਨਾਲ ਵੀ ਬੜੀ ਅੰਦਰ ਤੱਕ ਧੂਲ ਮਿੱਟੀ ਮਿੱਟੀ ਹੋ ਜਾਂਦੀ ਐ ਸਾਰੀ
ਹੋਰ ਕੀ ਬਣਾਇਆ ਤੁਸੀਂ ਅੱਜ
ਮੈਂ ਅੱਜ ਬਣਾਏ ਸੀ ਕੜੀ ਚਾਵਲ
ਅੱਛਾ ਕੜੀ ਚਾਵਲ ਬਣਾਏ ਸੀ ਅੱਜ ਤੁਸੀਂ ਕੜੀ ਚਾਵਲ ਤੇ ਸਵਾਦ ਲੱਗਦੇ ਆ ਤੇ ਤੁਸੀਂ ਚਾਵਲ ਕਿਹੜੇ ਬਣਾਂਦੇ ਹੋ। ਚਾਵਲ ਇੱਕ ਤੇ ਟੋਟਾ ਆਂਦੇ ਔਰ ਇੱਕ ਸਾਬੁਤ ਆਂਦੇ ਆ
ਹੈਲੋ ਹੈਲੋ
ਹੈਲੋ
ਹਾਂ ਮੈਂ ਕਿਆ ਤੁਸੀਂ ਕੀ ਬਣਾਇਆ? ਤੁਹਾਡੀ ਆਵਾਜ਼ ਕੱਟਦੀ ਕਿਉਂ ਏ
ਉਹ ਸ਼ਾਇਦ ਨਾ ਨੈਟਵਰਕ ਪ੍ਰੋਬਲਮ ਹੋ ਜਾਂਦੀ ਹੋਏਗ ਗੀ ਮੈਨੂੰ ਵੀ ਨਈਂ ਆ ਰਹੀ ਸੀ ਹੁਣੇ ਤੁਹਾਡੀ ਆਵਾਜ਼
ਅੱਛਾ ਅੱਛਾ।
ਤੁਹਾਡੇ ਉੱਥੇ ਮੌਸਮ ਕਿਵੇਂ ਦਾ ਗਰਮੀ ਐ ਜਾਂ ਮੌਸਮ ਠੀਕ ਐ।
ਗਰਮੀ ਤੇ ਹੈ ਈ
ਗਰਮੀ ਹਾਂ ਬਹੁਤ ਗਰਮੀ ਹੋ ਰਹੀ ਐ ਸਾਡੇ ਇੱਥੇ ਵੀ।
ਹੂਂ ਗਰਮੀ ਹੈ ਉੱਥੇ ਵੀ
ਹਾਂਜੀ।
ਕਦੀ ਥੋੜੀ ਹਨੇਰੀ ਹਵਾ ਚੱਲ ਜਾਏ ਤੇ ਸਹੀ ਹੋ ਜਾਂਦਾ ਥੋੜਾ ਜਿਹਾ ਥੋੜ੍ਹੀ ਜਿਹੀ ਬਾਰਿਸ਼ ਪੈ ਜਾਏ ਤੇ
ਹਾਂਜੀ।
ਅਤੇ ਫਿਰ ਉਹ ਇੰਝਹੀ ਹੋ ਜਾਂਦੀ ਐ, ਗਰਮੀ।
ਹਾਂ, ਉਹ ਤੇ ਹੈ। ਉਹ ਇਵੇਂ ਸਾਡੇ ਇੱਥੇ ਨਾ ਵੇ ਹੁੰਦਾ ਰਾਤ ਦੀ ਮੌਸਮ ਥੋੜਾ ਠੀਕ ਹੋ ਜਾਂਦਾ, ਸਵੇਰੇ ਉਨੀਂ ਗਰਮੀ ਹੁੰਦੀ ਐ ਫਿਰ ਇੰਨੀ ਧੁਪ
ਸਾਰੀ ਗੱਲ ਐ, ਬੜੀ ਤੇਜ ਧੁੱਪ
ਧੁੱਪ ਤੇ ਕਿੰਨੀ ਤੇਜ਼ ਹੁੰਦੀ ਇੰਨੀ ਤੇਜ਼
ਧੁੱਪ ਤੇ ਬਹੁਤ ਤੇਜ਼ ਹੁੰਦੀ ਐ, ਇਝ ਲੱਗਦਾ ਜੀਸ ਸੁਰਾਗ ਬਲਦੀ ਪਈ ਐ।
ਹਾਂ ਸੱਚੀ ਚ ਮਤਲਬ ਬਾਹਰ ਜਾ ਕੇ ਅਗਰ ਖੜੇ ਹੋ ਜਾਓ ਨਾ ਧੁੱਪੇ ਤੇ ਇਵੇਂ ਲੱਗਦਾ ਸਾਡੇ ਸਰੀਰ ਕੁਝ ਜਲਦਾ ਪਿਆ ਹੈ ਤਾਂ ਉਹ ਜਿਹਨੂੰ ਅਸੀਂ ਕਹਿੰਦੇ ਆ ਨਾ ਕਾਲਾ ਪੈ ਗਿਆ ਸਰੀਰ ਟੈਨਿੰਗ ਹੋ ਗਈ ਆ ਤੇ ਧੁੱਪ ਦੀ ਵਜਾ ਤੋਂ ਬੜੇ ਅੱਜ ਕੱਲ੍ਹ ਤੇ ਉਹ ਬੜੀ ਕਰੀਮਾਂ ਨੀ ਆਉਣ ਲੱਗ ਗਈਆਂ ਕੀ ਕਹਿੰਦੇ ਆ ਸਨਸਕ੍ਰਰੀਨ ਮੂੰਹ ਤੇ ਲਗਾਓ ਉਹਦੇ ਨਾਲ ਕਾਲੇ ਨੀ ਹੋਗੇ ਤੇ ਸੇਕ ਨੀ ਲੱਗੇਗਾ
ਮੈਂ ਕੋਈ ਕਰੀਮ ਯੂਜ ਹੀ ਨਹੀਂ ਕਰਦੀ
ਪਰ ਹੁਣ ਦਾ ਕੁਛ ਵੀ ਨਹੀਂ ਉਹਨਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ ਮੈਂ ਤੇ ਆਪ ਲਗਾਉਂਦੀ ਸੀ ਧੁੱਪ ਜਾਣ ਤੋ ਪਹਿਲਾ ਜਦੋਂ ਜਾਂਦੀ ਸੀ ਧੁੱਪ ਤੇ ਫੇਰ ਫਰਕ ਹੀ ਨਹੀਂ ਪੈਂਦਾ ਸੀ ਕੁਝ ਮਨ ਤੇ ਇਵੇਂ ਲੱਗਦਾ ਸੀ ਹੋਰ ਕਾਲਾ ਹੁੰਦਾ ਪਿਆ ਤੇ ਮੈਂ ਲਾਉਣੀ ਬੰਦ ਕਰਤੀ ਬਾਕੀ ਲਾਉਣੀ ਵੀ ਨੀ ਚਾਹੀਦੀ ਮੇਰੀ ਤੇ ਜਿੰਨਾ ਘੱਟ ਸਮਾਨ ਮੂੰਹ ਤੇ ਲਗਾਓ ਉਨਾ ਜ਼ਿਆਦਾ ਠੀਕ ਰਹਿੰਦਾ ਹੈ ਮੂੰਹ ਹੂ
ਉਹ ਵੈਸੇ ਲਗਾ ਲੋ ਕੁਛ ਜੈਸੇ ਠੰਡਾ ਬਸ ਕੁਛ ਵੀ ਨਹੀਂ ਹੁਣੇ ਨਿਪਟੇ ਸੀ ਕੰਮ ਕੁਮ ਕਰਕੇ। ਤੇ ਕੰਮ ਵਾਲੀ ਗਈ ਹੇ। ਹੁਨੇ ਕੰਮ ਕਰਕੇ ਕੰਮ ਵਾਲੀਆਂ ਵੀ ਬੜਾ ਤੰਗ
ਹਾਂ ਬਹੁਤ ਕੰਮ ਵਾਲੀਆਂ ਤੇ ਬਹੁਤ ਤਾਂਗ ਕਰਦੀਏ ਸਾਡੇ ਇੱਥੇ ਵੀ ਸਾਡੀ ਤੇ ਕੰਮ ਵਾਲੀ ਮਤਲਬ ਤੁਸੀਂ ਇਹ ਸੋ ਚ ਜਦੋਂ ਉਹ ਪੈਸੇ ਲੈਂਦੀ ਹੈ ਨਾ। ਜਿਵੇਂ ਆਪਣੀ ਪਗਾਰ ਲੈਂਦੀ ਹੈ ਉਸ ਤੋ ਅਗਲੇ ਦਿਨ ਉਹਨੇ ਛੁੱਟੀ ਕਰਨੀ ਹੀ ਕਰਨੀ ਹੈ।
ਕਰਨੀ ਹੀ ਕਰਨੀ। ਇੰਝ ਹੀ ਕਰਦੀਆਂ ਨੇ ੲੈ। ਹੈ ਨਾ ਹਰ ਕੰਮ ਵਾਲੀਆਂ ਦਾ ਐਇਯੌਈ ਕੰਮ ਐਡਵਾਂਸ ਲੈਲਨ ਦੀਆਂ ਨੇ।
ਹਾਂ, ਸਾਡੀ ਵੀ ਇਵੇਂ ਕਰਦੀ ਹੈ ਤੁਹਾਡੀ ਤੁਸੀਂ ਕਿਹੜੇ ਲਗਵਾਈ ਦੀ ਕੰਮ ਵਾਲੀ, ਭਾਂਡੇ ਧੋਣ ਵਾਲੀ ਵਾਲੀ ਆ ਸਫ਼ਾਈ ਸੁਫਾਈ ਵਾਲੀ।
ਨਾ ਮੈਂ ਇੱਕੋ ਹੀ ਲਗਾਈ ਹੋਈ ਹੈ ਝਾੜੂ ਪੋਚੇ ਵਾਲੀ। ਬਸ ਭਾਂਡੇ ਮੈਂ ਆਪੇ ਕਰ ਲੈਂਦੀ ਆਂ ਹੂੰ
ਅੱਛਾ ਅੱਛਾ ਭਾਂਡੇ ਹੁੰ
ਹਾਂ ਭਾਂਡੇ ਘੱਟ ਹੁੰਦੇ ਨੇ ਨਾ ਸਵੇਰੇ ਹੀ ਹੁੰ ਦੇ ਨੇ ਭਾਂਡੇ ਬਸ ਫੇਰ ਜਦੋਂ ਬੱਚੇ ਚਲੇ ਜਾਂਦੇ ਨੇ ਤੇ ਫੇਰ ਸਾਰਾ ਦਿਨ ਭਾਂਡੇ ਹੁੰਦੇ ਨੀ ਜਿਆਦਾ। ਫਿਰ ਇੱਕ ਦੋ ਪਲੇਟਾਂ ਹੁੰਦੀਆਂ ਨੇ ਤੁਹਾਡੇ ਬਈ ਮੇਰੇ ਹਸਬੈਂਡ ਦੀ ਤੇ ਮੇਰੀ।
ਅੱਛਾ ਅੱਛਾ ਹਾਂ ਉਹੀ ਫੇਰ ਅਗਰ ਭਾਂਡੇ ਨਹੀਂ ਹੁੰਦੇ ਤੇ ਉਹਨਾਂ ਨੇ ਇਹ ਨੀ ਵੇਖ ਣਾ ਕਿ ਭਾਂਡੇ ਕੱਟ ਅਸੀਂ ਪੈਸੇ ਕੱਟ ਲਈਏ ਨਹੀਂ ਉਹ ਪੈਸੇ ਪੂਰੇ ਹੀ ਲੈਂਦੀਆਂ ਭਾਵੇ ਦੋ ਭਾਂਡੇ ਹੋਏ ਚਾਹੇ ਔਰ ਅਗਰ ਜਿਆਦਾ ਹੋਏ ਤੇ ਪੈਸੇ ਜਿਆਦਾ ਮੰਗਦੀਆਂ, ਪਰ ਕੱਟ ਤੇ ਨੀ ਕਹਿੰਦੀਆਂ ਕਿ ਮੈਂ ਕੱਟ ਕਰਾਂਗੀ ਰ ਹੋਰ ਵੀ ਕਹਿੰਦੀ ਕੀ ਪੈਸੇ ਵਧ ਧਾਓ
ਹੂੰ ਹੂੰ ਹੂੰ ਸਾਡੇ ਵੀ ਕੰਮ ਵਾਲੀ ਇੰਜੇ ਕਰਦੀ ਪਈ ਹੈ ਨਾ ਹੁਣ ਅੱਜ ਕੱਲ ਤੇ ਮੈਂ ਕਿਹਾ ਵੀ ਕੰਮ ਕੰਮ ਤੇ ਉਨ੍ਹਾਂ ਹੀ ਝਾੜੂ ਪੁੱ ਚੇ ਦਾ ਵੀ ਕੋਈ ਕੰਮ ਵੱਧ ਥੋੜ੍ਹੀ ਕਿਹਾ ਸੀ ਕਮਰੇ ਹੋਰ ਥੋੜ੍ਹੀ ਬਣਾ ਲੈਣੇ ਸਾਡਾ ਉਹੀ ਸਮ ਅ ਹੈਗੀ ਹੈ ਜਗ ਪੱਕਾ ਪੈਸੇ ਕਾਦੇ ਵਧਾਣੇ ਨੇ ਮੈਂ, ਮੈਂ ਕਿਹਾ ਮੈਂ ਤੇ ਵਧਾਵਾਂਗੀ ਨੀ ਕਰਨਾ ਕਰ, ਨਹੀਂ ਕਰਨਾ ਨਾ ਕਰ। ਬੜਾ ਪਰੇਸ਼ਾਨ ਕਰਦੀ ਛੁੱਟੀਆਂ ਬੜੀਆਂ ਮਾਰਦੀ ਇੱਕ ਤੇ
ਹਾਂ ਸਭ ਦਾ ਇਹੀ ਹਾਲ ਏ, ਇਕ ਸਾਡੇ ਤੇ ਕੰਮ ਵੇਲੇ ਧਮਕੀ ਬੜੀ ਦਿੰਦੀ ਐ ਕਿ ਮੈਂ ਕੰਮ ਛੋੜ ਦਾਂਗੀ ਕੰਮ ਛੋੜ ਦਾਂਗੀ
ਅੱਛਾ।
ਬੜਾ ਬੜਾ ਉਹਨੇ ਪਰੇਸ਼ਾਨ ਕੀ ਤਾ ਦਾ ਉਸ ਦਿਨ ਕਹਿੰਦੀ ਕਿ ਤੁੂੰਸੀਂ ਭਾਂਡੇ ਜਿਆਦਾ ਹੁੰਦੇ ਆ ਤੁਹਾਡੇ ਤੇ ਤੁਸੀਂ ਪੈਸੇ ਘੱਟ ਦਿੰਦੇ ਓ। ਭਾਂਡੇ ਤੇ ਸਾਡੀ ਰਸੋਈ ਰਸੋਈ ਝੋਨੇ ਹੀ ਹੈਗੇ ਆ ਨਵੇਂ ਥੋੜੇ ਖ਼ਰੀਦ ਕੇ ਲੈ ਕੇ ਆਂਦੇ ਆ ਅਸੀਂ
ਹੂੰ।
ਬਸ ਜਾਣ ਕੇ ਪੈਸੇ ਵਧਵਾਉਣੇ ਆ ਹਾਂ ਪਰ ਜਾਣ ਕੇ ਨਾ ਪੈਸੇ ਵਧਵਾਉਣੇ ਹੁੰਦੇ ਆ ਇਹਨਾਂ ਨੇ
ਗੱਲ ਨਾਲ ਪਰੇਸ਼ਾਨ ਕਰਨਾ ਹੁੰਦਾ ਨਾ ਇਹਨਾਂ ਨੇ
ਉਹ ਤੇ ਹੈ ਸਹੀ ਗੱਲ ਏ।
ਰੇਂਦੀਆ ਨੇ।
ਯਾ ਤੇ ਛੁੱਟੀ, ਛੁੱਟੀ ਮਾਰਨਾ ਹੋਏਗਾ ਤੇ ਹਰ ਦੂਸਰੇ ਦਿਨ ਇਹਨਾਂ ਦਾ ਕੋਈ ਬਿਮਾਰ ਹੋ ਜਾਂਦਾ ਆਪ ਬਿਮਾਰ ਹੋ ਜਾਂਦੀ ਏ, ਬਹਾਨੇ ਇੰਨੇ
ਹੂੰ।
ਬੜਾ ਤੰਗ ਕੀ ਤਾ ਦਾ ਕੰਮ ਵਾਲੀਆਂ ਨੇ ਵੀ ਅਸੀਂ ਪਹਿਲੇ ਲਗਵਾਈ ਦੀ ਸੀ ਭਾਂਡੇ ਵਾਲੀ ਔਰ ਸਫਾਈ ਵਾਲੀ ਤੇ ਹੁਣ ਸਾਡਾ ਘਰ ਬਣਦਾ ਪਿਆ ਠੀਕ ਹੁੰਦਾ ਪਿਆ ਤੇ ਹੁਣ ਅਸੀਂ ਸਫ਼ਾਈ ਵਾਲੀ ਨੂੰ ਛੁੜਵਾਤਾ ਸੀ ਕਿ ਕੀ ਕੰਮ ਕਰੇਗੀ ਹੁਣ ਤੂੰ ਪੂਰੇ ਦਿਨ ਮਿਸਤਰੀ ਲੱਗੇ ਦੇ ਨੇ ਤੇ ਹੁਣ ਸੋਚਿਆ ਕਿ ਅਸੀਂ ਕੀ ਹੁਣ ਲਗਾ ਕੇ ਬਸ ਭਾਂਡੇ ਭਾਂਡੇ ਲਗਵਾਏਦੇ ਅਸੀਂ
ਹੂੰ।
ਕਿਉਂਕਿ ਅਗਰ ਸਵੇਰੇ ਵੀ ਸਫ਼ਾਈ ਕਰਕੇ ਜਾਏਗੀ ਸਹੀ ਗੱਲ ਏ। ਬਸ ਜਿੱਥੇ ਅਸੀਂ ਸੋਨਾ ਹੁੰਦਾ ਜਿਵੇਂ ਹੁਣ ਰ ਮਿਸਤਰੀ ਸ਼ਾਮ ਦੇ ਟਾਈਮ ਚਲੇ ਜਾਂਦੇ ਆ ਤੇ ਜਿਵੇਂ ਸਾਡੇ ਦੋ ਕਮਰੇ ਆ ਦੋ ਕਮਰੇ ਏਸੀਂ ਝਾੜੂ ਪੋਚਾ ਅੱਛੇ ਨਾਲ ਮਾਰ ਲੈਂਦੇ ਹਾਂ, ਅਸੀਂ ਜਿੱਥੇ ਸੋਣਾ ਏ। ਉਹ ਸਾਫ਼ ਕਰ ਲੈਂਣੇ ਆਾ ਦੁਬਾਰਾ ਤੋਂ ਰਾਤੀ, ਔਰ ਸਵੇਰੇ ਫੇਰ ਉਹੀ ਗੰਦਾ ਹੋ ਜਾਂਦਾ ਏ। ਤੇ ਕੰਮ ਵਾਲੀ ਨੂੰ ਪਹਿਲਾ ਤੇ ਕਹਿੰਦੇ। ਮੈਂ ਕਰਲਾਂਗੀ ਕੰਮ ਮੰਮਾ ਕਹਿੰਦੀ ਮੈਂ ਤੈਨੂੰ ਪੈਸੇ ਓਨੇ ਹੀ ਦੇਵਾਂਗੀ ਜਿੰਨਾ ਤੂੰ ਕੰਮ ਕਰਨਾ ਤੂੰ ਤੂੰ ਕਰ ਲੈ। ਰਾ ਮਨ ਹੈਗਾ ਹੈ ਤੇ ਪਰ ਤੈਨੂੰ ਜ਼ਿਆਦਾ ਕੰਮ ਕਰਨਾ ਪਏਗਾ, ਕਿਉਂਕਿ ਮਿੱਟੀ ਜਿਆਦਾ ਉਹ ਫੇਰ ਪੱਥਰ ਵੱਥਰ ਹੁੰਦੇ ਆ।
ਹੂੰ
ਤੇ ਪਹਿਲੇ ਤੇ ਪਹਿਲੇ ਤੇ ਅ ਕਹਿੰਦੀ ਕਰਾਂਗੀ, ਫ਼ਿਰ ਕਹਿੰਦੀ ਨਹੀਂ ਰਹਿਣਦੋ, ਜਦੋਂ ਤੁਸੀਂ ਘਰ ਠੀਕ ਕਰਾਲੋਗੇ ਨਾ ਫੇਰ ਕਰਾਂਗੀ।
ਫਿਰ ਕਰਾਂਗੇ ਹਾਂ ਵੈਸੇ ਸਹੀ ਗੱਲ ਇੰਨੀ ਸਫ਼ਾਈ ਹੋਣੀ ਨੀ ਤੁਹਾਡੀ ਤੇ ਪੈਸੇ ਨੇ ਪੂ
ਹਾਂ ਉਹੀ ਉਹੀ ਸਹੀ ਗੱਲ ਹੈ, ਔਰ ਦਿਨੇ ਸਫ਼ਾਈ ਮਿਸਤਰੀਆਂ ਨੇ ਲੱਗਣਾ ਉਹਨਾ ਨੇ ਸਾਰੀ ਮਿੱਟੀ ਮਿੱਟੀ ਹੋਣੀ ਹੈ ਪੂਰੇ ਘਰ ਵਿਚ।
ਹੂੰ
ਬਸ। ਇਹੀ ਹੈ ਹੁਣ ਸੋਚਿਆ। ਤੇ ਅਸੀਂ ਆਈਏ ਕਿ ਹੁਣ ਨਾ ਕੰਮ ਥੋੜਾ ਟਾਈਮ ਬਾਅਦ ਹੀ ਬੰਦ ਹੋ ਜਾਏਗਾ, ਅਤੇ ਤੇ ਪਰ ਭਾਂਡੇ ਵਾਲੀ ਨਹੀਂ ਛੁਡਵਾਵਾਂਗੇ, ਸਾਡੀ ਤਾਂ ਭਾਂਡੇ ਵਾਲੀ ਵੀ ਇੰਨਾ ਦੁਖੀ ਕਰਦੀ ਹੈ।
ਹੂੰ ਅੱਛਾ ਚਲੋ ਭਾਂਡੇ ਇੱਕ ਤੇ ਲੱਗੀ ਹੋਣੀ ਚਾਹੀਦੀ ਹੈ ਜਾਂ ਸਫਾਈਆਂ ਵਾਲੀ ਲੱਗੇ। ਤੇ ਯਾ ਭਾਂਡਿਆਂ ਵਾਲੀ। ਸਾਰਾ ਕੰਮ ਆਪਣੇ ਕੋਲੋ ਨੀ ਹੁੰਦਾ।
ਹਾਂ ਉਹ ਤੇ ਕਿਉਂਕਿ ਫਿਰ ਰੋਟੀ ਵੀ ਬਣਾਉਣੀ ਹੁੰਦੀ ਏ।
ਹਾਂ। ਕੱਪੜੇ ਵੀ ਹੁੰਦੇ ਨੇ ਰੋਜ਼ ਕਪੜੇ ਵੀ ਧੋਣੇ ਹੁੰਦੇ ਨੇ।
ਸਹੀ ਗੱਲ ਏ ਹੋਰ ਅ ਹਰ ਕੋ ਡਸਟਿੰਗ ਵਗੈਰਾ ਵੀ ਹੁੰਦੀ ਹੈ, ਉਹ ਵੀ ਹੋਰ ਥੋੜੀ ਕੰਮ ਵਾਲੀਆਂ ਘਰ ਦੀ ਹ ਡਸਟਿੰਗ 'ਚ ਅਸੀਂ ਖੁਦ ਹੀ ਕਰਨੀ ਹੁੰਦੀ ਹੈ। ਕੱਪੜੇ। ਕਿਸੀ ਕੋਲ ਧਵਾ ਕੇ ਪਤਾ ਨੀ ਲੱਗਦਾ ਨਾ। ਕਿਵੇਂ ਧੋ ਰਹੀ ਹੈ, ਸਹੀ ਧੋ ਰਹੀ ਹੈ ਨੀ ਧੋ ਰਹੀ, ਆਪਣਾ ਤੇ ਅਸੀਂ ਤਸੱਲੀ ਨਾਲ ਅੱਛੇ ਨਾਲ ਧੋ ਲੈਨੇ ਆ
ਹਾਂ ਉਹ ਸਰਫ ਨਹੀਂ ਕੱਢਦੀਆਂ ਕੱਪੜਿਆਂ ਚੋਂ ਨਾ।
ਹਾਂ ਓ ਇਵੇਂ ਥੋੜ੍ਹਾ ਜਾ ਪਾਣੀ ਪਾ ਕੇ ਡਰਾਏ ਮਾਰ ਕੇ ਸੁਕਾ ਦਿੰਨੀ ਆ ਜੋ ਕੱਪੜੇ ਸੁਕਗੇ ਤੇ ਕੀ ਪਤਾ ਚੱਲ ਰਿਹਾ ਕਿਸੇ ਨੂੰ? ਓ ਤੇ ਹੈ।
ਸਹੀ ਹੈ। ਚਲੋ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਅਸੀ ਵੀ ਰੋਟੀ ਪਾਣੀ ਹੁਣ ਕਰਦੀ ਆ ਬਣਾਣੀ ਏ। ਹਾਂਜੀ ਚਲੋ
ਹਾਂਜੀ ਠੀਕ ਠੀਕ ਚਲੋ ਜੀ ਸ਼ਸ਼ ਸ਼੍ਰੀ ਕਾਲ